ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਬੀ, ਕੀ ਹਾਲ ਆ?
ਵਧੀਆ, ਔਰ ਕਿਵੇਂ ਓ ਤੁਸੀ?
ਮੈਂ ਵੀ ਠੀਕ ਆਂ। ਬੋਤ ਦਿਨ ਹੋ ਗਏ ਥੋਡੀ ਵਾਜ ਵੀ ਨੀ ਸੁਣੀ ਅੱਜ ਸੁਣੀ ਆ।
ਤੁਸੀ ਤੇ ਯਾਦ ਕਰਦੇ ਨੀ ਮੈਂ ਕੇਆ ਚਲੋ ਮੈਂ ਈ ਯਾਦ ਕਰ ਲੈਨੀ ਆਂ।
ਮੈਂ ਤੋਨੂੰ ਕਿੰਨੀ ਵਾਰੀ ਫੋਨ ਕੀਤਾ। ਤੁਸੀ ਫੋਨ ਚੱਕ ਕੇ ਕੱਟ ਕਰ ਦਿਨੇ ਓ ਫੇਰ ਨਾ ਕੋਈ ਵੋਟਸ ਅਪ ਮੈਸੇਜ ਕਰਦੇ ਓ ਨਾ ਕੁਛ ਹੋਰ। ਫਿਰ ਚਲੋ ਮੈਂ ਕੇਆ ਬਿਜੀ਼ ਹੋਣੇ ਆ ਤੁਸੀ।
ਜੀ ਵਗੈਰਾ ਸੀ।
ਹਾਂ, ਕਿਓਂ ਥੋਡੇ ਵੀ। ਥੋਡੇ ਵੀ ਮੇਹਮਾਨ ਆਏ ਹੋਏ ਆ ਕਿ ਹੁਣ ਅੱਜ ਅੱਜ ਕੱਲ ਨਾਨਾ ਨਾਨੀ ਆਲਾ ਟਰੈਂਡ ਚੱਲ ਰੇਆ ਨਾ।
ਹੂੰ, ਓਹੀ-ਓਹੀ ਟਰੈਂਡ ਚੱਲ ਰੇਆ ਐ।
ਹਾਂ, ਤੇ ਤੁਸੀ ਤੋਡੇ ਵੀ ਆਏ ਹੋਏ ਆ ਕੋਈ।
ਹਾਂਜੀ, ਆਏ ਦੀਆਂ ਨ। ਬਸ ਓ ਗਰਮੀਆਂ ਦੀ ਛੁੱਟੀ ਨੇ ਨਾ ਬਸ। ਆਨ ਜਾ ਲੱਗੇਆ ਦਾ। ਕੋਈ ਦਿੱਲੀ ਤੋਂ ਆ ਰੇਆ ਏ ਕੋਈ ਕਿੱਥੇ ਜਾ ਰੇ।
ਭਾਬੀ। ਸਾਡੇ ਤੋ ਪੰਦਰਾਂ ਦਿਨ ਹੋ ਗਏ ਕੋਈ ਆਈ ਜਾ ਰੇਆ ਪਰ ਜਾ ਤਾ ਨੀ ਰੇਆ ਦੇਖੋ।
ਅੱਛਾ।
ਸਾਡਾ ਏ ਸਾਬ ਕਿਤਾਬ ਆ ਭਾਬੀ। ਹੋਰ ਤੁਸੀ ਦੱਸੋ। ਕਿੱਥੇ ਜੇ ਇਹ ਹਿੱਲਣਗੀਆਂ, ਤਾਂ ਹੀ ਅਸੀਂ ਹਿੱਲਾਂਗੇ ਨਾ ਇੱਥੋਂ।
ਹਾਂ, ਇਹ ਵੀ ਗੱਲ ਸਹੀ ਹੈ! ਖੂਬ ਸੇਵਾ ਕਰਦੇ ਹੋ।
ਕੀ ਕਰੀਏ, ਏਦਾਂ ਦਾ ਤਾਂ ਕਦੀ ਕੁਛ ਕੀਤਾ ਨੀ, ਫੇਰ ਥੱਕ ਜਾਈਦਾ ਇੱਕ ਤਾਂ ਨਾ ਬੱਚਿਆਂ ਨੂੰ ਤਮੀਜ਼ ਈ ਨੀ ਹੈਗੀ ਸਾਡੇ ਇੱਥੇ ਤਾਂ।
ਅਰੇ, ਅੱਜ-ਕੱਲ੍ਹ ਬੱਚਿਆ ਵਿੱਚ ਤਮੀਜ਼ ਹੈ ਈ ਨਹੀਂ, ੳ ਰਿਸਪੈਕਟ ਸਪੈਸ਼ਲ ਜੋ ਆਪਣੇ ਘਰ ਗੈਸਟ ਆਉਂਦੇ ਨੇ, ਉਹਨਾਂ ਦੇ ਬੱਚੇ
ਉਹਨਾਂ ਦੇ ਨਹੀਂ ਆ, ਨਹੀਂ ਆ, ਪਤਾ ਕੀ ਗੱਲ ਆ, ਹੁਣ ਜਿਵੇਂ ਮੈਂ ਰੋਟੀ ਵੀ ਦੇ ਰਹੀਆਂ, ਸਬਜ਼ੀ ਵੀ ਦੇ ਰਹੀਆਂ ਮੈਂ ਪੰਦਰਾਂ ਚੱਕਰ ਵੀ ਮਾਰ ਲੂੰਗੀ ਨਾ, ਸੋਲਵੇਂ ਚੱਕਰ 'ਚ ਕਹਿੰਦੇ ਆ ਵੀ ਜਾ ਕੇ ਤੁਸੀਂ ਚਮਚਾ ਲੈ ਕੇ ਆਓ, ਤੇ ਮਾਵਾਂ ਕੋਲੇ ਬੈ ਠੀਆ ਹੁੰਦੀਆਂ, ਇਹ ਨੀ ਕਹਿੰਦਿਆ ਵੀ ਉੱਠ ਤੇ ਜਾ ਕੇ ਲੈ ਕੇ ਆ!
ਹਾਂ, ਇਹ ਤੇ ਗ਼ਲਤ ਗੱਲ ਏ ਆ! ਇੰਨੇ ਵੀ ਉਹ ਨੀ ਹੋਣੇ ਚਾਹੀਦੇ ਢੀਠ ਬੱਚੇ।
ਬਹੁਤ ਜ਼ਿਆਦਾ! ਫੇਰ ਹੁਣ ਇੱਕ ਟਾਈਮ ਕਹਿੰਦੇ ਅਸੀਂ ਮਸਾਲੇ ਆਲੇ ਚ ਚਾਵਲ ਖਾਣੇ ਆ। ਮੈਂ ਕਿਹਾ, ਚਲੋ ਜੀ, ਠੀਕ ਆ, ਬਣਾ ਦੇਣੇ।
ਉਹ ਕਿੱਦਾਂ ਬਣਾਂਦੇ ਮਸਾਲੇ ਵਾਲੇ ਚਾਵਲ?
ਮਸਾਲੇ ਵਾਲੇ ਚਾਵਲ ਅਲੱਗ-ਅਲੱਗ ਪ੍ਰਕਾਰ ਨਾਲ ਜਿਵੇਂ ਕਦੀ ਦਮ ਬਰਿਆਨੀ ਬਣਾ ਲਈ, ਕਦੀ ਮਸਾਲੇ ਵਾਲੇ ਬਣਾ ਲੇ, ਕਦੇ ਪੁੱਲਾਓ ਬਣਾ ਲਏ। ਤੋ ਇਹ ਕਹਿੰਦੇ ਵੀ ਸਾਨੂੰ ਮਸਾਲਿਆ ਹੁਣ ਅੱਧੇ ਬੱਚੇ ਕਹਿੰਦੇ, ਇੱਕ ਨਨਾਣ ਦੇ ਬ ਬੱਚੇ ਕਹਿੰਦੇ, ਅਸੀਂ ਤਾਂ ਭਾਈ ਸੋਇਆਬੀਨ ਨਾਲ ਈ ਖਾਣੇ, ਓਦੇ 'ਚ ਸੋਇਆਬੀਨ ਦੀ ਵੜੀ ਹੋਣੀ ਠੀਕ ਹੈ, ਅੱਧੇ ਕਹਿੰਦੇ ਉਹਦੇ ਵਿੱਚ ਮਟਰ ਹੋਣੇ ਚਾਹੀਦੇ ਆ, ਅੱਧੇ ਕਹਿੰਦੇ ਉ 'ਚ ਹਲਦੀ ਨੀ ਹੋਣੀ ਚਾਹੀਦੀ ਅੱਧੇ ਕਹਿੰਦੇ ਹਲਦੀ ਹੋਣੀ ਚਾਹੀਦੀ ਹੈ। ਮੈਂ ਸਾਫ਼ ਕਰਤਾ, ਕਲੀਅਰ, ਮੈਂ ਕਿਹਾ, ਜਿਨਾਂ ਨੂੰ
ਕੰਮ
ਮੈਂ ਫੇਰ ਸਾਫ਼ ਕਹਿਤਾ ਨਾ, ਮੈਂ ਕਿਹਾ ਮੈਂ ਸੋਇਆਬੀਨ ਵੀ ਪਾਊਂਗੀ ਮਟਰ ਵੀ ਪਾਊਂਗੀ। ਮੈਂ ਹਲਦੀ ਵੀ ਪਾਉਂਗੀ, ਤੇ ਜਿੰਨਾ ਨੂੰ ਚਿੱਟੇ ਚਾਹੀਦੇ ਉਹਦੇ ਨਾਲ ਦਹੀਂ ਬੂੰਦੀ ਰਾਇਤਾ ਵੀ ਬਣਾਉਂਗੀ। ਹੁਣ ਜਿਨਾਂ ਨੂੰ ਸੋਇਆਬੀਨ ਨਹੀਂ ਖਾਣੀ, ਉਹ ਚੱਕ-ਚੱਕ ਕੇ ਸਾਈਡ ਕਰੋ, ਜਿਹਨਾਂ ਨੂੰ ਮਟਰ ਨਹੀਂ ਖਾਣੇ, ਉਹ ਵਿੱਚੋਂ ਮਟਰ ਛਾਣ-ਛਾਣ ਸਾਈਡ ਕਰੋ, ਜਿਹਨੂੰ ਹਲਦੀ ਖਾਣੀ ਆ ਉਹ ਬੂੰਦੀ ਰਾਇਤਾ ਨਾ ਲੋਓ, ਜਿਹਨੂੰ ਹਲਦੀ ਵਾਲੇ ਨਹੀਂ ਖਾਣੇ ਉਹ ਬੂੰਦੀ ਰਾਇਤਾ ਨਾਲ ਮਿਕਸ ਕਰਲੋ।
ਹਮ, ਸਹੀ ਗੱਲ! ਇਹ ਤਾਂ ਵਧੀਆ ਦਿਮਾਗ਼ ਤੁਹਾਡਾ ਯਾਰ।
ਹਾਂ, ਫੇਰ ਆਪੇ ਚੁਣਦੇ ਰਹੇ ਫੇਰ ਕੀ ਫੇਰ ਚੁਣਦੇ-ਚੁਣਦੇ ਥੱਕ ਗਏ, ਤੇ ਆਪੇ ਖਾਣ ਲੱਗ ਗਏ ਸਾਰਾ ਕੁਛ ਫੇਰ। ਮੈਂ ਕਿਹਾ, ਇਨ੍ਹਾਂ ਨੀ ਮੈਂ ਕਰ ਸਕਦੀ, ਛੇ-ਛੇ ਕੁੱਕਰ ਨੀ ਰੱਖ ਸਕਦੀ ਇੱਕ ਸਾਥ।
ਸਹੀ ਗੱਲ ਏ, ਯਾਰ ਉਹਨਾਂ ਨੂੰ ਵੀ ਤਾਂ ਥੋੜ੍ਹਾ-ਬਹੁਤ ਕੰਮ ਕਰਵਾਉਣੇ ਚਾਹੀਦਾ ਵੇ।
ਕੁਛ ਨੀ ਕਰਾਂਦੇ, ਕੀ ਤੁਹਾਨੂੰ ਦੱਸੀਏ, ਕੁਛ ਨੀ ਕਰਾਂਦੇ।
ਐ ਤੇ ਗਲਤ ਏ ਨਾ, ਤੁਹਾਡਾ ਖੂਨ ਪੀਣ ਆਏ ਦੇ।
ਹੂੰ, ਹੋਰ ਤੁਸੀਂ ਕੀ ਬਣਾਇਆ ਅੱਜ?
ਅੱਜ ਇਹ ਨਾ ਪਤਾ ਹੀ ਕੀ ਹੋਇਆ, ਇੱਥੇ ਪਾਣੀ ਦੀ ਬੜੀ ਸਮੱਸਿਆ ਹੋਈ ਦੀ ਹੈਗੀ ਨਾ, ਐ ਨਾ ਬੋਰਿੰਗ ਖ਼ਰਾਬ ਮਤਲਬ ਬੋਰਿੰਗ ਵਿੱਚੋਂ ਪਾਣੀ ਨੀ ਆ ਰਿਹਾ ਹੈਗਾ, ਤੇ ਉਹ ਫੇਰ ਸਵੇਰ ਦੇ ਭਾਂਡੇ ਪਏ ਦੇ ਨੇ ਕੰਮ ਸਾਰਾ ਪਿਆ ਦੇ ਵੇ ਪੇਂਡਿੰਗ ਕਰਨ ਵਾਲਾ ਉਹ ਰੋਟੀ ਬਣਾਉਣ ਵਸੇ ਪਾਣੀ ਦੀ ਇਕ ਬੁੰਦ ਨੀ ਐ, ਪੀਣ ਵਾਸਤੇ ਹੀ ਨੀ ਹੈਗਾ, ਤੇ ਰੋਟੀ ਕਿੱਥੋਂ ਦੀ ਬਣਾਵਾਂ।
ਪਾਣੀ ਬਿਨਾ ਤਾਂ ਬਿਲਕੁਲ ਵੀ ਗੁਜ਼ਾਰਾ ਨੀ ਉੱਤੋਂ ਦੀ ਗਰਮੀ ਇੰਨੀ ਆ।
ਗਰਮੀ ਨਾ ਬੋਰਿੰਗ ਸ
ਨਈ ਪਾਣੀ ਬਿਨਾ ਤਾਂ ਗੁਜ਼ਾਰਾ ਈ ਨੀ ਆ ਭਾਬੀ।
ਪਾਣੀ ਬਿਨਾਂ ਤੇ ਹੈ ਈ ਨੀ ਏ ਯਾਰ ਪਤਾ ਹੁਣ ਤੇ ਬਾਰਿਸ਼ ਹੋਣੀ ਚਾਈਦੀ
ਬਾਰਿਸ਼ ਵੀ ਪਤਾ ਕਿਉਂ ਹੋਊਗੀ ਸੁਣੋ ਮੇਰੀ ਗੱਲ ਆਏ ਅਸੀਂ ਜਾ ਨਤਾ ਨੇ ਈ ਸਾਡਾ ਪਰਿਆਵਰਨ ਸਾਡੇ ਕੁਦਰਤ ਨੂੰ ਖ਼ਰਾਬ ਕੀਤਾ। ਦੇਖਲੋ ਕਿਉਂਕਿ ਸਭ ਤੋਂ ਪੈਲਾਂ ਸਾਨੂੰ ਪਾਣੀ ਦੀ ਬਿਲਕੁਲ ਵੀ ਕੀਮ ਤ ਨੀ ਪਤਾ ਅਸੀਂ ਜੋ ਪਾਣੀ ਹੁਣ ਮੈਂ ਕਈ ਘਰਾਂ ਦੇ ਅੱਗੇਓ ਲੰਘਦੀ ਆ ਗੇਟ ਧੋਈ ਜਾਣਗੇ, ਪਾਣੀ ਵੇਸਟ ਕਰੀ ਜਾਣਗੇ, ਗਲੀਆਂ ਧੋਈ ਜਾਣਗੇ ਡੋਲੀ ਜਾਣਗੇ ਨਾਈ ਜਾਣਗੇ ਮੋਟਰ ਚੱਲ ਰੀਆ। ਏ ਤਾਂ ਗ਼ਲਤ ਗੱਲ ਆ ਨਾ।
ਹਾਂ ਪਾਣੀ ਉਨਾ ਯੂਜ ਕਰੋ, ਨਾ ਜਿੰਨੀ ਤੁਹਾਨੂੰ ਲੋੜ ਹੈਗੀ।
ਹੁਣ ਅਕਸਰ ਗੁਰਬਾਣੀ ਵੀ ਕੈਂਦੀ ਆ ਅੰਨ ਦੇਵਤਾ, ਪਾਣੀ ਦੇਵਤਾ, ਵੈਸਤਰਲਵ ਦੇਵਤਾ ਲੂ ਏ ਸਭ ਭਗਵਾਨ ਦੇ ਰੂਪ ਨੇ ਜਲ ਹੋ ਗਿਆ, ਵਾਯੂ ਹੋ ਗਿਆ ਸਭ ਕੁਝ ਪਾਣੀ, ਅਨਾਜ। ਸਭ ਓਨਾਂ ਨੂੰ ਈ ਤੁਸੀਂ ਬੇਕਦਰ ਕਰਦੇ ਰੈਨੇ ਓ ਏ ਤਾਂ ਫਿਰ ਹਾਲ ਹੋਣੇ ਈ ਆ ਦੇ
ਸਈ ਗੱਲ ਐ, ਪਾਣੀ ਦੀ ਕਦਰ ਨੀ ਕਰਨੀ ਪਾਣੀ ਵੇਸਟ ਕਰਨਾ ਫੇਰ ਜਦੋਂ ਪਾਣੀ ਨੀ ਹੁੰਦਾ ਫੇਰ ਰੋਂਨੇ ਆ
ਹੁਣ ਦੁਬਈ ਵਰਗੇ ਸ਼ੈਰਾਂ ਚ ਬਿਲਕੁਲ ਪਾਣੀ ਨੀ ਹੁੰਦਾ। ਉੱਥੇ ਪਾਣੀ ਦੀ ਲੋਕਾਂ ਨੂੰ ਵੈਲਿਊ ਪ ਤਾ ਆ ਕੀ ਆ।
ਉੱਧਰ ਤੇ ਬਸ ਪੀਣ ਵਾਸਤੇ ਪਾਣੀ ਮਿਲ ਜਾਂਦਾ ਓ ਤੇ ਲੱਖ-ਲੱਖ ਸੁੱ
ਸ਼ੁਕਰ ਮਨਾਂਦੇ ਨੇ ਹਾਂ।
ਨਾਲੇ ਉੱਧਰ ਬਾਰਿਸ਼ਾਂ ਕਿੱਥੇ ਹੁੰਦੀਆਂ ਨੇ ਆਰਟੀਫਿਸ਼ਲ ਬਾਰਿਸ਼ ਹੁੰਦੀ ਹੈਗੀ।
ਹਾਂ ਦੇਖੋ ਅ ਬਾਰਿਸ਼ ਆਰਟੀਫਿਸ਼ਅਲ ਕਿੱਥੇ ਕਰਨੀ ਚਾਈਦੀ ਆ ਜਿਵੇਂ ਏਦਾਂ ਦੇ ਸੁ ਕੇ ਇਲਾਕਿਆਂ ਚ।
ਠੀਕ ਆ ਰਾਜਸਥਾਨ ਵਰਗੇ ਇਲਾਕਿਆਂ ਜਿੱਥੇ ਪੋਲੂਸ਼ਨ ਹੈ ਦਿੱਲੀ ਵਰਗੇ ਚ ਇੱਥੇ ਤਾਂ ਪੰਜਾਬ ਸਾਈਡ ਸਾਡੇ ਇੰਨੀ ਮਤਲਬ ਅ ਵਿਚ ਜੇ ਹੁਣ ਇੰਨੀਆਂ ਆਰਟੀਫਿਸ਼ਲ ਬਰਸਾਤਾਂ ਕੀਤੀਆਂ ਕਿੰਨਾ ਸਭ ਦਾ ਨੁਕਸਾਨ ਕੀ
ਓ-ਓ ਤੇ ਤਾਂ ਕਰਕੇ ਨੁਕਸਾਨ ਕੀਤਾ ਨਾ ਕਿਉਂਕਿ ਪੰਜਾਬ ਕਿਸੇ ਨੂੰ ਰਾਸ ਨੀ ਆਂਦਾ ਨਾ।
ਪੰਜਾਬ ਕਿਸੇ ਨੂੰ ਰਾਸ ਨੀ ਆਂਦਾ ਹਾਂਜੀ ਗੁਰੂਆਂ ਦੀ ਧਰਤੀ ਨੀ ਦੱਸੋ ਏਨਾਂ ਨੂੰ ਰਾਸ ਨੀ ਆਂਦੀ ਕਿੰਨੀ ਗਲਤ ਗੱਲ ਆ।
ਆਂਦੀ ਨਾ ਏ ਸੋਚਦੇ ਏ ਨੀ ਸੋਚਦੇ ਕੀ ਸਾਡੇ ਅਸੀਂ ਸਿੱਖਾਂ ਦੇ ਪਿੱਛੇ ਹੀ ਜਿੰਦਾ ਬੈਠੇ ਦੇ ਐ।
ਹਾਂ ਏ ਨੀ ਸੋਚਦੇ ਮੇਨ ਤਾਂ ਕੁਛ ਆਪਣੇ ਵੀ ਗਦਾਰ ਨੇ ਕਲਦਾ ਦੇਖੋ ਜੀ ਪੋਲੀਟੀਸੀਅਨ, ਪੋਲੀਟਿਕਸ ਹਾਂ ਪੋਲੀਟਿਕਸ ਇੰਨੀ ਵੱਧ
ਚਾਏ ਤੁਸੀਂ ਓ ਵੀ ਕਰਲੋ ਚਾਏ ਅਕਾਲ ਤਖ਼ਤ ਵਾਲੇ ਦੇਖ ਲੋ ਚਾਏ ਜਿੱਧਰ ਮਰਜ਼ੀ ਦੇਖਲੋ ਸਭ ਓ ਐਵੇਂ ਈ ਚੱਲ ਰਿਆ।
ਪੋਲੀਟੀਸ਼ਨ ਓ ਸੱਚਾ ਕੈਂਦੇ ਨਾ ਸੱਚਾ ਸਾਧੂ ਨੀ ਰਿਆ, ਸੱਚਾ ਭਗਤ ਨੀ ਰਿਆ, ਸ ਚੇ ਲੋਗ ਨੀ ਰੇ ਏ ਕੁਛ ਹੋ ਰਿਆ ਹੁਣ ਤਾਂ।
ਕਿੱਦਾਂ ਰੈਣਗੇ ਕੱਲਯੁੱਗ ਦਾ ਜ਼ਮਾਨਾ ਚੱਲ ਰਿਆ ਭਾਬੀ ਇੱਥੇ ਖੂਨ ਦਾ ਰਿਸ਼ਤਾ ਖੂਨ ਦਾ ਨੀ ਹੈਗਾ ਪਾਣੀ ਏ ਖੂਨ ਸਫੇਦ ਬੰਨੇ ਦੇ ਨੇ
ਹੂੰ ਏ ਤਾਂ ਗੱਲ ਸਈ
ਏ ਨਾ ਬਾਪ ਬੜਾ ਨਾ ਭਈਆ ਸਭ
ਸੇ ਬੜਾ ਰੁਪਈਆ। ਬਿਲਕੁਲ ਸੋ ਦੀ ਗੱਲ ਕੀ ਤੁਸੀਂ
ਏਹੀ ਜ਼ਮਾਨਾ ਚੱਲ ਰਆ ਪਰ ਮੇਨ ਮੇਰੀ ਏ ਕਿ, ਕਿ ਮੇਰਾ ਕਹਿਨ ਆਵੇਗਾ ਕਿ ਚਲੋ ਦੁਨੀਆਂ ਕੰਮ ਕਰਦੀ ਦੁਨੀਆਂ ਪੈਸੇ ਪਿੱਛੇ ਮੜ ਪਰ ਜੇ ਤੁਸੀਂ ਨਾਲ ਲੈ ਕੇ ਜਾਣਾ ਵੇ
ਤਾਂ। ਤਾਂ, ਤਾਂ ਗਦਾਰੀਆਂ ਕਰੋ
ਹਾਂ, ਜੇ ਤੁਸੀਂ ਨਾਲ ਕੁਛ ਨੀ ਲੈ ਕੇ ਜਾਨਾ ਫੇਰ ਕੋਈ ਮਤਲਬ ਥੋੜ੍ਹੀ ਹੈਗਾ। ਸਭ ਕੁਛ ਇੱਥੇ ਹੀ ਯ ਚਲੋ ਜ਼ਰੂਰਤ ਤੇ ਜਿੰਨੀ ਲੋੜ ਹੈਗੀ ਓਨਾ ਤੁਸੀਂ ਕਰ ਸਕਦੇ ਓ
ਹਾਂ ਬਿਲਕੁਲ ਸਹੀ ਗੱਲ ਕੀਤੀ ਵੀ ਜਿੰਨੀ ਕੁ ਸਾਨੂੰ ਲੋੜ ਆ ਹੁਣ ਸਾਨੂੰ ਕੀ ਲੋੜ ਆ ਖਾਣੇ-ਪੀਣੇ ਦੀ ਲੋੜ ਆ
ਸਹੀ ਅ।
ਮੇਨ ਤਾਂ ਖਾਣ। ਖਾਨ ਪੀਣ ਸਾਡਾ ਸਹੀ ਹੋਣਾ ਚਾਹੀਦਾ ਪਹਿਨਣਾ ਸਹੀ, ਤੁਸੀਂ ਫਿਰ ਕਈ ਲੋਕਾਂ ਦੀ ਪਤਾ ਕੀ ਆਦਤ ਆ ਪੈਸਾ ਭਰਪੂਰ ਆ। ਬਹੁਤ ਵਾਧੂ ਪੈਸਾ, ਪਰ ਉਹਨਾਂ ਦੀ ਨੀਅਤ ਚ ਉਹਨਾਂ ਦੀ ਕੰਜੂਸੀ ਦੇ ਕਾਰਨ ਨਾ ਓਹ ਆਪਦੇ ਉੱਤੇ ਵੀ ਨੀ ਕੁਛ ਦਸ ਰੁਪਏ ਦੀ ਚੀਜ਼ ਵੀ ਲੈ ਕੇ ਨੀ ਖਾਂਦੇ
ਓਹ ਜੇੜਾ ਤੁਹਾਡੇ ਸਾਹਮਣੇ ਵਾਲਾ ਰਹੰਦਾ ਵੇ ਨਾ ਮੁੰਡਾ
ਹਾਂ ਪਾਜੀ। ਹਾਂ ਬਿਲਕੁਲ
ਓਨੇ ਤੇ ਆਜ ਤੱਕ ਦਸ ਰੁਪਏ ਨੀ ਅਪਨੇ ਉੱਪਰ ਲਗਾਨੇ
ਨਹੀਂ, ਨਹੀਂ ਪਰ ਫੇਰ ਮੇਰਾ ਕੀ ਕਹਿਣਾ ਮਤਲਬ ਇੰਨਾ ਬਚਾ-ਬਚਾ ਕੇ ਫੇਰ ਆਪਦੇ ਪ੍ਰਤੀ
ਹੋ ਆਓਗੇ ਨਾ ਤੇ ਓ, ਓਹ ਤੇ ਜਿੰਨਾ ਮਰਜ਼ੀ ਖਾ ਲੇ
ਬਿਲਕੁਲ ਸਹੀ ਗੱਲ ਹੇ। ਬਿਲਕੁਲ ਸਹੀ ਗੱਲ ਕਈ। ਤੇ ਪਾਬੀ ਮੈਂ ਹੋਰ ਇੱਕ ਗੱਲ ਕਹ ਰਹੀ ਸੀ। ਆਪਣਾ ਕਿੱਥੇ ਚੱਲਨ ਦਾ ਪਲੈਨ ਬਨਾਨੇ ਆ, ਕਿਉਂਕਿ ਮੌਸਮ ਦੇਖੋ ਖ਼ਰਾਬ ਹੀ ਚੱਲਣਾ। ਆਪਾਂ ਚੱਲਦੇ ਹਾਂ, ਕਿਤੇ ਠੰਡੇ ਇਲਾਕਿਆਂ ਚ ਜੰਮੂ ਚੱਲ ਲਓ।
ਕੌਨ ਕੌਨ।
ਤੁਸੀਂ ਮੈਂ ਅਹ ਇੱਕ ਦੋ ਜਣੇ ਹੋਰ ਕਰ ਲਾਂਗੇ ਆਪਾਂ ਕੁੜੀਆਂ- ਕੁੜੀਆਂ ਮਿਲਕੇ ਚੱਲਦੇ ਹਾਂ।
ਹਾਂ, ਠੀਕ ਹੈ ਚੱਲ ਤਾਂ ਮੇ ਮੈਨੂੰ ਤਾਂ ਜਦੋਂ ਕਹੋ ਮੈਂ ਤਾਂ ਉਸੀ ਟਾਈਮ ਹੀ ਆ ਜਾਵਾਂ। ਓਹ ਸੀਰੀਅਸਲੀ ਕਹਿ ਰਹੀ ਅ ਮਜ਼ਾਕ
ਨਈ, ਮੈਂ ਵੀ ਮਜ਼ਾਕ ਨਹੀਂ ਕਰ ਰਹੀ। ਅੱਜ ਸਾਡੇ ਜਿੰਮ ਚ ਗੱਲ ਚੱਲ ਰਹੀ ਸੀ। ਵੀ ਕਿੱਥੇ ਚੱਲਦੇ ਆ ਅਸੀਂ। ਤੇ ਓਨਾਂ ਨੇ ਕਿਹਾ ਹਾਂ ਚੱਲਦੇ ਆ ਆਪਾਂ ਜੰਮੂ ਵਗੈਰੇ ਮੈਂ ਓਨਾਂ ਨੂੰ ਕਿਹਾ ਮੇਰੀ ਵੀ ਇੱਕ ਪਾਬੀ ਆ ਓਨਾਂ ਨੂੰ ਵੀ ਮੈਂ ਪੁੱਛੂਗੀ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਮੈਂ ਕਿਹਾ ਓਨਾਂ ਚ ਵੀ ਬਹੁਤ ਜ਼ਿਆਦਾ ਬਰਡਨ ਰਹਿੰਦਾ। ਉਹਨਾਂ ਨੂੰ ਵੀ ਥੋੜਾ ਰਿਲੈਕਸ ਮਿਲੂਗਾ।
ਹਮ ਯਾਰ ਮਿਲਦਾ ਵੈ ਓਹ ਪਤਾ। ਪਏਗਾ ਏ। ਅਸੀਂ ਆਪਾਂ ਇਕੱਠੇ ਜਾਵਾਂਗੇ ਕਿੰਨਾ ਮਜ਼ਾ ਆਏਗਾ।
ਹਾਂ, ਬਿਲਕੁਲ ਆਊਗਾ ਕੀ ਆ ਨਾ ਹੁਨ ਕਿਸੇ ਤੇ ਡਿਪੈਂਡ ਰਹਿਣ ਦਾ ਦਿਲ ਨੀ ਕਰਦਾ। ਐਨਾਂ ਤਾਂ ਆਪਣੀ ਲਾਈਫ ਆਪ ਜੀਓ।
ਸਹੀ ਗੱਲ ਐ। ਯਾਰ ਆਪਨਾ ਇੰਜੋਏ ਆਪਨਾ ਹੀ ਹੋਦਾ। ਓਹ ਜੋ ਕੁੜੀਆਂ ਨਾਲ ਮਜ਼ਾ ਆਂਦਾ ਨਾ ਓਹ ਕੁੜੀਆਂ ਨਾਲ ਹੀ ਆਂਦਾ।
ਹਾਂ, ਇਹ ਗੱਲ ਬਹੁਤ ਸਹੀ ਕਹੀ ਤੁਸੀਂ।
ਔਰ ਓਹ ਬਿਲਕੁਲ ਫ੍ਰੀ ਮਾਈੰਡ ਹੋ ਕੇ ਆਪਣ ਘੁੰਮ ਸਕਦੇ ਹਾਂ।
ਬਿਲਕੁਲ ਫਰੀ ਮਾਈੰਨ ਘੁੰਮ ਸਕਦੇ ਆ ਆਪਾਂ। ਫਿਰ ਉਸ ਤੋ ਬਾਅਦ ਅ ਜਿੱਥੇ ਮਰਜੀ ਜੋ ਮਰਜੀ ਖ਼ਰੀਦ ਸਕਦੇ ਆਂ। ਜੋ ਮਰਜੀ ਜਿਵੇਂ ਮਰਜੀ ਹੱਸ ਸਕਦੇ ਆਂ ਜਿਵੇਂ ਮਰਜੀ ਬੈਠ ਸਕਦੇ ਆਂ ਸਾਨੂੰ ਮਤਲਬ ਕਿਸੇ ਦੀ ਰੋਕ ਟੋਕ ਜੀ ਨੀ ਹੋਊਗੀ ਜੀ ਭਾਬੀ ਤੇ ਫੇਰ ਏਦਾਂ ਕਈ ਵਾਰ ਏਦਾਂ ਦੀਆਂ ਜਗ੍ਹਾ ਚ ਜਾ ਕੇ ਜੋ ਰੋਕਣਾ ਟੋਕਣਾ ਫੇਰ ਓ ਜਾ ਕੇ ਵੀ ਕੋਈ ਫਾਇਦਾ ਨੀ ਹੁੰਦਾ ਓਥੇ।
ਹਾਂ, ਓ ਵੀ ਗੱਲ ਸਈ ਐ ਰੋਕ ਟੋਕ ਵਾਲੀ ਜਗਾ ਤੇ ਕੋਈ ਮਤਲਬ ਨਈ।
ਨਈ ਹੁੰਦਾ ਕੋਈ ਮਤਲਬ ਨੀ ਹੁੰਦਾ ਰੋਕ- ਟੋਕ ਵਾਲੀ ਜਗ੍ਹਾ ਤੇ ਨਾ।
ਸਈ ਐ ਕਰੋ ਪਲੈਨਿੰਗ ਕਰੋ।
ਨਈ ਆਪਣੀ ਤਾ ਹੈਗੀ ਆ ਤੁਸੀ ਕਰੋ ਹੁਣ।
ਤੁਸੀ ਮੈਨੂੰ ਦੱਸ ਦੋ ਉਸੀ ਟਾਈਮ ਹਾਂਜੀ ਰੋਜ ਜਾਵਾਂਗੇ।
ਚਲੋ ਭਾਬੀ ਸਾਸ੍ਰੀਕਾਲ ਮੈਂ ਥਾਨੂੰ ਕਰਦੀ ਆਂ, ਹੁੰ।
ਠੀਕ, ਠੀਕ ਐ ਸਾਸ਼੍ਰੀਕਾਲ।